ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚਾਲ ਤਾਡੇ?
ਸਭ ਵਧੀਆ ਤੁਸੀ ਆਪਣਾ ਦੱਸੋ।
ਬਸ ਵਧੀਆ ਜੀ ਵਧੀਆ, ਹੋਰ ਕੀ ਕਰਦੇ ਪਏ ਓ?
ਕੁਛ ਨੀ ਬਸ ਬੈਠੀ ਹੋਈ ਕੀ ਕਰਨਾ ਕੰਮ ਕਰਨ ਨਬੇੜ ਕੇ।
ਹਾਂ ਹਾਂਜੀ ਹਾਂਜੀ ਬਿਲਕੁਲ, ਮੈਂ ਮੈਂ ਖੁਦ ਬੈਠੀ ਸੀਗੀ। ਸੋਚ ਰਈ ਸੀਗੀ ਬੀ ਹੁਨ ਆਹ ਤਿਉਹਾਰ ਆ ਗਏ ਨੇ ਅਪਣੇ ਕੀ ਕੀ ਰਸਮਾਂ ਕਰਨੀਆਂ ਐ ਕੀ ਜੋ ਵੀ ਹੈ ਅਪਣੇ ਰੀਤੀ ਰਿਵਾਜ ਜੋ ਵੀ ਐ ਓ ਸਾਰਾ ਕੁਛ ਨਿਭਾਣੇ ਤਾਂ ਪੈਂਦੈ ਈ ਐ। ਹੈ ਕੇ ਨਈ। ਹੂੰ, ਜੇੜੀਆਂ ਬਿਲਕੁਲ ਬਿਲਕੁਲ, ਆ ਜੇੜੀਆਂ ਰਸਮਾਂ ਪਰੰਪਰਾਵਾਂ ਤੇ ਜੇੜੀਆਂ ਸਮਾਜ ਵੱਲੋਂ ਜੇੜਾ। ਐ ਚਲ ਰੇ ਨੇ ਪੀੜੀ ਦਰ ਪੀੜੀ ਏ ਤਾ ਨਿਭਾਉਣੀ ਈ ਪੈਣੀ ਐ ਰੀਤੀ ਰਿਵਾਜ਼ ਹੈ ਕੇ ਨੀ। ਜਿਵੇਂ ਵੇਆ ਹੋ ਗੇਆ ਸਾਰਾ ਕੁੱਛ ਏ ਏਨਾਂ ਬਾਰੇ ਸੋਚ ਰਈ ਸੀਗੀ ਵੀ। ਕੀ ਹੈ ਕੀ ਨਈ ਹੈ ਕਿ ਨਈ। ਏ ਜਿਵੇਂ ਹੁਨ ਪੇਲਾਂ ਅਪਣੇ ਵਡੇਆਂ ਨੇ ਅਪਣੇ ਸਾਰਾ ਕੁਛ ਕੀਤਾ ਹੁਨ ਆਪਾਂ ਨੂੰ ਏ ਸਭ ਕੁਛ ਦੇਖਣਾ ਪੈਣਾ। ਕਿੰਨਾ ਕੁਸ਼ ਹਨਾ। ਬੇਆ ਦੇ ਟੈਮ ਜਾਂ ਜਨਮ ਦੇ ਟੈਮ ਕੀ ਕੁਛ ਹੁੰਦਾ ਐ ਤੇ ਤੇਓਹਾਰਾਂ ਤੇ ਹੋਰ ਅਪਣੇ। ਕਿੰਨੀਆਂ ਰਸਮਾਂ ਜੁੜੀਆਂ ਹੋਈਆਂ ਨੇ।
ਹੂੰ ਹੂੰ।
ਜਨਮ ਦੇ ਮੌਕੇ ਜਿਵੇਂ ਹੋ ਜਾਂਦਾ ਹੈਗਾ ਨਾਮਕਰਨ ਕਰੋ ਸ਼ਗਨ ਕਰਨਾ ਐ ਕਿ ਨਈ। ਵੇਆਹ ਦੇ ਵਿੱ ਚ ਵੀ ਕਿੰਨਾ ਕੁਛ ਐ ਜੀ। ਵਿਆ ਦੇ ਵਿੱਚ ਜਿਵੇਂ ਰੋਕਾ ਮਾਈਆਂ ਕਰਨ। ਮਾਈਆਂ ਹਨਾ ਮੈਂਦੀ, ਚੂੜਾ, ਅਨੰਦ ਕਾਰਜ ਜਿਵੇਂ ਹੁੰਦਾ ਐ। ਵਿਦਾਈ ਦੀਆਂ ਰਸਮਾਂ ਹੋਰ ਕਿੰਨਾ ਕੁਸ਼ ਹੈਗਾ।
ਬੋਤ ਕੁਛ ਹੁੰਦਾ ਏ। ਪੰਜਾਬੀ ਸਾਡੇ ਸਰਦਾਰਾਂ ਚ ਬੋਤ ਚੀਜ਼ਾਂ ਤਾਂ ਹੁੰਦੀ ਰੀਤੀ ਰਿਵਾਜ ਹੁੰਦੇ ਨੇ, ਮੰਗਨੀ ਕਰ ਲੋ, ਮੈਂਦੀ ਰੋ ਲੇਡੀ ਸੰਗੀਤ ਹੋ ਗਿਆ।
ਹੂੰ, ਹਾਂਜੀ-ਹਾਂਜੀ -ਹਾਂਜੀ-ਹਾਂਜੀ।
ਐ ਸਭ ਚੀਜ਼ਾਂ ਹੈਗੀਆਂ ਨੇ ਫੇਰ ਮੁੰਡਾ ਹੁੰਦਾ ਐ ਜਦੋਂ ਘਰੇ। ਬੱਚਾ ਜਦੋਂ ਹੁੰਦਾ ਮੁੰਡਾ ਜਦੋਂ ਹੁੰਦੈ ਤੇ ਲੋਅੜੀ ਹੁੰਦੀ ਐ।
ਲੋਅੜੀ ਆਂਦੀ ਐ, ਬਿਲਕੁਲ-ਬਿਲਕੁਲ ਹੋਰ ਸ ਸਈ ਗੱਲ ਐ। ਲੋਅੜੀ ਹੁੰਦੀ ਐ ਤੇ ਹੋਰ ਕ, ਹੋਰ
ਰੱਖੜੀ ਆਂਦੀ ਏ ਤੇ ਭੈਨ ਭਰਾਵਾਂ ਦੀ ਹੁੰਦੀ ਏ, ਹੁਨ ਆ ਰੀ ਰੱਖੜੀ ਜਿੱਦਾਂ ਆ ਗਈ ਏ ਗੀ ਏ।
ਬਿਲਕੁਲ- ਬਿਲਕੁਲ। ਏ ਸਾਰੇ ਜਿਵੇਂ ਲੋਅੜੀ ਹੋ ਗਿਆ, ਵਿਸਾਖੀ ਹੋ ਗਿਆ, ਗੁਰਪੁਰਬ, ਦੀਵਾਲੀ ਏ ਸ ਸਾਰੇ ਤਿਉਹਾਰ ਨਾ ਪਰਿਵਾਰ ਤੇ, ਪਰਿਵਾਰ, ਭਾਈ ਚਾਰਾ, ਚਾਰੇ ਨੂੰ ਨਾਲ ਮਨੋਣੈ ਵਧੀਆ ਲੱਗਦੇ ਨੇ, ਐਨਾਂ ਨਾਲ ਸਗੋਂ ਪਿਆਰ ਵੱਧਦਾ ਐਨਾਂ ਚੀਜ਼ਾਂ ਨਾਲ। ਐਨਾਂ ਤਿਉਹਾਰਾਂ ਨਾਲ ਰੀਤੀ-ਰਿਵਾਜ ਕਿੰਨੇ ਵਧੀਆ ਨੇ ਫੇਰ ਵੀ ਇੱਕ ਦੂਸਰੇ ਨੂੰ ਆਪਾਂ ਕਮ ਸੇ ਕਮ ਹੁਣ ਦੇਖੋ ਏ ਰੋਜ਼ ਮਰਾਂ ਦੀ ਜਿੰਦਗੀ ਗੀ ਅਪਣੀ ਕਿੰਨੀ ਜਾਦਾ ਬਿਜ਼ੀ ਹੋ ਗਈ ਐ ਕਿ ਆਪਾਂ ਇੱਕ ਦੂਸਰੇ ਨਾਲ ਗੱਲ ਕਰਨਾ, ਵੀ ਐਨਾ ਟਾਈਮ ਨੀ ਹੈਗਾ ਕਿਸੀ ਕੋਲ ਵੀ ਅੱਜ- ਕੱਲ ਦੇ ਟਾਈਮ ਦੇ ਵਿੱਚ। ਇੱਕ ਨਈ ਅੱਜ ਕੱਲ੍ਹ ਗੁਆਂਢੀ- ਗੁਆਂਢੀ ਤੱਕ ਨੀ ਆਪਾਂ ਗੱਲਬਾਤ ਕਰ ਸਕਦੇ ਹੈਗੇ ਵੀ ਇਹ ਜਦੋਂ ਤਿਉਹਾਰ ਵਗੈਰਾ ਹੁੰਦੇ ਨੇ ਉਸ ਟਾਈਮ ਹੁੰਦੇ ਆ ਕੱਠੇ। ਏਕ ਨਈ ਤਿਉਹਾਰ ਹੋ ਗਿਆ, ਕੋਈ ਫੰਕਸ਼ਨ ਹੋ ਗਿਆ ਯਾਂ ਕੁਛ ਵੀ ਆਂਦੇ ਨੇ, ਮਿਲਦੇ ਨੇ ਆਪਾਂ ਨੂੰ, ਮਹਿਮਾਨਾਂ ਦਾ ਸਤਿਕਾਰ ਕਰੀ ਦਾ, ਵੱਡਿਆਂ ਦਾ ਆਦਰ ਕਰੀ ਦਾ ਕਿੰਨੀ ਖੁਸ਼ੀ ਮਿ ਮਨਾਂਦੇ ਐ ਨਾ ਸ਼ਗਨਾਂ ਦੇ ਨਾ ਸਾਨੂੰ।
ਵੱਡੀਆਂ ਨੇ ਬਣਾਏ ਨੇ ਹੁਣ ਅਸੀਂ ਕਰਾਂਗੇ ਤਾਂ ਫਿਰ ਸਾਡੇ ਲੋਕਾਂ ਦੇ ਨੀ ਹੋ ਜਾਏਗਾ। ਪਤਾ ਈ ਨੀ ਚਲਨਾ ਕਿਉਕਿ ਪੰਜਾਬੀ, ਸਾਡਾ ਪੰਜਾਬੀ ਸੱਭਿਆਚਾਰ ਕ ਕੀ ਹੈਗਾ? ਪਤਾ ਈ ਨੀ ਰਿਆ ਜਦੋਂ ਅਸੀਂ ਇਨੂੰ ਕਰਾਂਗੇ ਤੇ।
ਬਿਲਕੁਲ- ਬਿਲਕੁਲ।
ਹੁਣ ਸਾਡੇ ਵਡਿਆਂ ਨੇ ਏ ਸਬ ਚੀਜ਼ਾਂ ਕੀਤੀਆਂ ਨੇ ਨਾ ਲੋਅੜੀ ਹੋ ਗਈ, ਵਿਸਾਖੀ ਵਿਸਾਖੀ ਹੋ ਗਈ, ਸਿੰਦਾਰਾ ਹੋ ਗਿਆ। ਕਿੰਨੇ ਹੈਗੇ ਏਨ ਸਾਡੇ ਪੰਜਾਬੀਆਂ ਦੇ ਵੀ ਹੈਗੇ ਏਨ, ਤੇ ਹੈਗੇਨ ਤਿਉਹਾਰ ਹੈਗੇ ਨੇ।
ਹਾਂਜੀ- ਹਾਂਜੀ-ਹਾਂਜੀ -ਹਾਂਜੀ। ਹੁਣ ਤਾਂ ਕਈ ਤਾਂ ਐਦਾਂ ਦੇ ਹੈਗੇ ਨੇ ਵੀ ਕਈ ਰੀਤੀ- ਰਿਵਾਜ ਤਾਂ ਆਪਾ ਨੂੰ ਪਤਾ ਵੀ ਨੀ ਹੋਣੈ।
ਹੈ ਕੇ ਨਈ? ਕਈ ਵਾਰ, ਕਈ ਤਾਂ ਰੀਤੀ-ਰਿਵਾਜ ਆਪਾ ਨੂੰ ਪਤਾ ਵੀ ਨੀ ਹੋਣੇ। ਤੇ ਬਿਲਕੁਲ। ਸੁ ਐ ਕਿਉਂਕੇ ਹੁਣ ਆਪਾਂ ਨੂੰ ਵੱਡਿਆਂ ਤੋਂ ਈ ਪਤਾ ਲੱਗ ਜਾਂਦਾ ਹੁੰਦਾ ਵੀ ਵਿਆਂ ਦੇ ਵਿੱਚ ਕੀ ਰੀਤੀ- ਰਿਵਾਜ਼, ਜਨਮ ਦੇ ਟਾਈਮ-ਟਾਈਮ ਦੇ ਕੀ ਰੀਤੀ- ਰਿਵਾਜ਼ ਨੇ, ਜਿਵੇਂ ਜਨਮ ਦੇ ਟਾਈਮ ਦੇ ਬੱਚੇ ਬੱਚੇ ਨੇ ਜਨਮ ਲਿਆ ਤੇ ਬੱਚੇ ਦੇ ਜਨਮ ਤੇ ਪਰਿਵਾਰ ਵਿੱਚ ਖੁਸ਼ੀ ਮਨਾਈ ਜਾਂਦੀ ਏ, ਹਨਾ। ਤੇ ਓਦਾ ਨਾਮ ਦੇ ਨਾਮ ਰੱਖਣ ਦੀ ਰਸਮ ਵੀ ਕੀਤੀ ਜਾਂਦੀ ਐ। ਫੇਰ ਨਾਮ
ਹਾਂਜੀ ਓ ਗੁਰਦੁਆਰੇ, ਓ-ਓ ਕੀ ਓ ਹੁਕਮਨਾਮਾ?
ਹੁਕੁਮਨਾਮਾ ਬਿਲਕੁਲ- ਬਿਲਕੁਲ ਸ਼੍ਰੀ ਗੁਰੂ ਗ੍ਰੰਥ ਸੈਬ ਜੀ ਤੋ ਪਹਿਲਾ ਅੱਖਰ ਲੈ ਕੇ, ਹਾਂਜੀ- ਹਾਂਜੀ ਓਹੀ ਓਸੇ ਨਾਮ ਓਸੇ ਅੱਖਰ ਤੋ ਫਿਰ ਬੱਚੇ ਦਾ ਨਾਮ ਰੱਖਿਆ ਜਾਂਦੈ।
ਹੁੰ ਫੇ ਆਪਨਾ ਕਰਦੇ ਨੇ ਫੇਰ ਚੌਂਕੇ ਚੜ, ਉਈਓ ਚੌਂਕੇ ਚੜਾਈ ਦੀ ਰਸਮ ਹੁੰਦੀ ਐ। ਫੇਰ ਆਪਨੇ ਸਰਦਾਰਾਂ ਵਿੱਚ ਬੱਚੇ ਨੂੰ ਅੰਮ੍ਰਤ ਛਕਾਈਦੈ, ਓਹੀ ਮਲਬ ਸੀ ਬੱਚੇ ਨੂੰ ਅੰਮ੍ਰਤ ਛਕਾ ਆਈ ਦੈ ਬਥੇਰੀਆਂ ਚੀਜ਼ਾਂ ਆਂਦੀਆਂ ਨੇ ਸਰਦਾਰਾਂ ਵਿੱਚ ਵੀ‌।
ਬਿਲਕੁਲ- ਬਿਲਕੁਲ ਜਿਵੇਂ ਫੇਰ ਰਿਸ਼ਤੇਦਾਰ ਆਂਦੇ ਨੇ ਸ਼ਗਨ ਲੈ ਕੇ ਤੇ ਤੋਫ਼ੇ ਲੈ ਕੇ, ਕਿੰਨਾ ਖ਼ੁਸ਼ੀ ਦਾ ਮਾਹੌਲ ਹੁੰਦਾ ਹੈਗਾ ਹਨਾ।
ਹੁੰ, ਓ ਤੇ ਤੁਸਈ ਕੈ ਰੇ ਤੇ ਹੁਣ ਓਈ ਨਾ ਕੀ ਹੋਨਾ ਸੀ ਏਸ ਚੀਜਾਂ ਦੀ ਸੰਭਾਈ ਨਈ ਕਰਾਂਗੇ ਤੇ ਫੇ ਏ ਸਮਝ ਕੇ ਚਲੋ ਕਿ ਇੱਕ ਪਰਿਵਾਰ ਨੀ ਕੱਠਾ ਹੋ ਪਾਂਦਾ। ਰਿਸ਼ਤੇਦਾਰ ਨੀ ਕੱਠੇ ਹੋ ਪਾਨੇ ਹੁਨ ਅੱਜ- ਕੱਲ੍ਹ ਕੀ ਐ ਤੁਸੀ ਦੇਖਦੇ ਹੋਓਗੇ ਅਜਕਲ ਜਆਦਾ ਕੀ ਹੋ ਗਿਐ। ਬੁਲਾ ਲੇ ਆਪਨੇ ਭੈਨ ਭਰਾ ਬੁਲਾ ਲੇ ਯਾ ਜੋ ਵੀ ਐ ਥੋੜਾ ਬੌਤ ਜੋ ਵੀ ਕਰਕੇ ਘਰ ਦੇ ਅੰਦਰ ਈ ਕਰਤਾ ਛੋਟਾ ਜਾ ਪਰ ਏਦਾਂ ਨਈ ਆਉਂਦਾ। ਪਰ ਏ ਹੋਨਾ ਚਾਈਦਾ ਕਿ ਸਾ ਕਰੋ ਮੈਂ ਨਈ ਕਵਾਂਗੀ ਠੀਕ ਆ ਆਪਨਾ ਹਿਸਾਬ ਨਾਲ ਕਰੋ। ਪਰ ਐ ਕਿ ਪਰਿਵਾਰ ਸਾਰਾ ਜਦੋ ਕੱਠਾ ਹੁੰਦਾ ਨਾ ਰਿਸ਼ਤੇਦਾਰ ਕੱਠੇ ਤਾਂਈ ਤੇ ਇੱਕ ਦੂਜੇ ਨੂੰ ਪਹਿਚਾਣ ਪਾਵਾਂਗੇ ਹੁਣ ਅੱਜ ਕੱਲ੍ਹ ਦੀ ਜੇੜੀ ਪੀੜ੍ਹੀ ਏ ਅੱਗੇ ਆਨ ਵਾਲੇ ਟਾਈਮ ਤੇ ਆਪਨੀਆ ਮਾਸੀਆਂ, ਚਾਚੀਆਂ ਯਾ ਜਆਦਾ ਆਪਨੇ ਰਿਸ਼ਤੇਦਾਰਾਂ ਨੂੰ ਨਈ ਪਹਿਚਾਾਨ ਪਾਏਗੀ।
ਹਾਂਜੀ- ਹਾਂਜੀ
ਓ ਅਸੀ ਉਨਾਂ ਨੂੰ ਮਿਲਵਾਂਦੇ ਈ ਨੀ। ਅਸੀ ਲੋਕ ਸੋਚਦੇ ਆਂ ਨਈ ਯਾਰ ਹੁਨ ਅਸੀ ਜਦੋ ਦਿਹੋ। ਹੁਨ ਅਸੀ ਲੋਕ ਜੇੜੇ ਬਚੇ ਹੇਗੇ ਆਂ ਦੇਖੋ ਜੇੜੀ ਹੁਨ ਪੀੜੀ ਏ ਥੋੜੀ ਬੌਤ ਬੱਚੇ ਹੈਗੇ ਆਂ ਠੀਕ ਐ। ਹੁਨ ਅਸੀ ਲੋਕ ਆਪਸ ਤੇ ਮਿਲ ਰੇ ਆਂ ਜੁਲ ਰੇ ਆਂ ਤਾਨੂੰ ਸਾਨੂੰ ਲੱਗਦੈ। ਤਾਡੇ ਬੱਚੇ ਆਨ ਵਾਲੇ ਟੈਮ ਤੇ ਮਿਲਨਗੇ।
ਹਾਂਜੀ- ਹਾਂਜੀ ਬਿਲਕੁਲ- ਬਿਲਕੁਲ। ਹੁਨ ਕਈ ਤਾਂ ਹੈਗੇ ਆਪਾਂ ਚਲੋ ਮਿਲਾਂਗੇ ਵਰਤਾਂਗੇ ਤਾਂਈਓ ਓ ਆ ਵੀ ਸਾਨੂੰ ਪਤਾ ਲੱਗੂਗਾ ਵੀ ਹਾਂ ਏ ਸਾਡੇ ਰਿਸ਼ਤੇਦਾਰ ਏ ਨਈ ਹੇਗੇ। ਐ ਕਿ ਨਈ ਹੁਨ ਕਈ ਵਾਰ ਤਾ ਆਪਾਂ ਨੂੰ ਕਿਸੇ ਨੂੰ ਮਿਲੇ ਵੀ ਨੀ। ਹੋਏ ਹੈਗੇ ਤੇ ਓ ਵੀ ਆਪਣੇ ਫਿਰ ਰਿਸ਼ਤੇਦਾਰ ਨਿਕਲਦੇ ਨੇ ਬਾਅਦ ਵਿੱਚ ਪਤਾ ਚੱਲਦਾ ਹੈਗਾ ਵੀ ਹਾਂ ਏ ਵੀ ਤੁਆਡੇ ਰਿਸ਼ਤੇਦਾਰ ਆ ਹੁਣ। ਨਈ ਮਿਲਾਂਗੇ ਤਾਂ ਆਪਾਂ ਨੂੰ ਨਈ ਪਤਾ ਲੱਗੁਗਾ ਮਿਲਾਂ ਵਰਤਾਂਗੇ ਵਰਤਾਂਗੇ ਤਾਂ ਆਪਾਂ ਨੂੰ ਪਤਾ ਲੱਗੂ। ਕਮੀ ਹਾਂਜੀ, ਹੈਗਾ ਏ ਕੋਈ, ਹੈਗੇ ਨੇ ਜੀ।
ਹੁਣ ਜਿਵੇਂ ਤਿਹਾਰ ਆ ਗਏ ਤੇਹਾਰਾਂ ਤੇ ਈ ਮੈਨ ਹੁੰਦਾ ਹੈਗਾ ਜਿਵੇਂ ਲੋਹੜੀ ਦੇ ਵਿੱਚ ਨਵੀਂ ਫਸਲ ਤੇ ਨਵ ਵਿਆਏ ਜੋੜੇ ਜਾਂ ਨਵੇਂ ਜਨਮੇ ਬੱਚੇ ਦੀ ਦੀ ਖੁਸ਼ੀ ਮਨਾਈ ਜਾਂਦੀ ਐ ਐ ਕੇ ਨਈ ਲੋਹੜੀ ਦੇ ਵਿੱਚ ਆਪਣਾ ਏ ਕੁਛ ਹੁੰਦੈ ਵਿਸਾਖੀ ਆਗੀ ਵਿਸਾਖੀ ਦੇ ਵਿੱਚ ਕਣਕ ਦੀ ਫਸਲ ਫਸਲ ਹੁੰ ਦੀਆਂ ਮੇਨ ਤੇ ਇੱਕ ਖਾਲਸ ਸਾਜਨਾ ਦਿਵਸ ਹੁੰਦੈ ਏਦਾ ਹਨਾ। ਏ ਆਪਣੇ ਸਿੱਖਾਂ ਦੇ ਵਿੱਚ ਕਿੰਨਾ ਵਧੀਆ ਏ ਮੇਨ ਤਿਉਹਾਰ ਨੇ ਆਪਣੇ। ਗੁਰਪੁਰਵ ਹੋ ਗਿਆ, ਹਾਂਜੀ। ਹਾਂਜੀ ਹਾਂਜੀ ਬਿਲਕੁਲ ਹੋਲਾ ਮਹੱਲਾ ਹੋ ਗਿਆ, ਗੁਰਪੁਰਬ ਤੇ ਤਾਂ
ਬੰਦੀ ਛੋੜ ਦਿਵਸ ਹੋ ਗਿਆ ਆਪਣਾ ਜਿਹਨੂੰ ਦੀਵਾਲੀ ਕਹੀਦੀ ਏ।
ਦੀਵਾਲੀ ਬਿਲਕੁਲ। ਘਰਾਂ ਵਿੱਚ ਦੀਵੇ, ਸਫਾਈਆਂ ਦੀ ਖੁਸ਼ੀਆਂ ਮਨਾਈਆਂ ਜਾਂਦੀਆਂ, ਸਫ਼ਾਈ ਕਰਨੀ ਆ ਦੀਵਾਲੀ ਆ ਗਈ। ਹੈ ਕਿ ਨਹੀਂ।
ਪੂਰਾ ਸਾਲ ਬੰਦਾ ਚਾਹੇ ਕਹੇ ਨਾ ਕਹੇ ਪਰ ਦੀਵਾਲੀ ਕਿੱਦਾਂ ਤਿਉਹਾਰ ਹੈਗਾ ਐ। ਬੰਦਾ ਘਰ ਦੀ ਹਰ ਇੱਕ ਕੋਨਾ ਸਾਫ਼ ਕਰਦਾ, ਕੁਛਤਾ ਕੁਛ ਲੋਕ ਕੁਛ ਲੋਕ ਕੁਤਾਈ ਵੀ ਕਰਾਂਦੇ ਨੇ। ਘਰ ਦੀ ਸੀ ਨਵਾਂ ਨਵੇਂ ਤਰੀਕੇ ਨਾਲ ਸਜਾਂਦੇ ਨੇ, ਦੀਵੇ ਹੋ ਗਏ ਬੱਤੀਆਂ ਹੋ ਗਈਆਂ, ਉਹਦੇ ਨਾਲ ਪੂਰੇ ਘਰ ਤੇ ਰੌਣਕ ਕਰਦੇ ਨੇ। ਲਾਈਟਾਂ ਲਾਂਦੇ ਨੇ, ਹੈ ਮਿੱਠਾ ਬਣਾਂਦੇ ਨੇ, ਗੁਰਦੁਆਰੇ ਜਾਂਦੇ ਨੇ ਤੇ ਬਹੁਤ ਹੀ ਚੀਜ਼ਾਂ ਹੁੰਦੀਆਂ ਨੇ। ਹੁਣ ਰਿਸ਼ਤੇਦਾਰ ਜਾਂ ਤਾਂ ਹੁਣ ਆਈਏ ਨਾ ਕਿ ਕਿਸੇ ਨੂੰ ਰਿਸ਼ਤੇਦਾਰ ਬੁਲਾਓ ਕਿਤੇ ਆਉਣਗੇ। ਤੇ ਤੁਸੀਂ ਜਾਓ ਉਹਦੇ ਘਰ, ਕਿੰਨਾ ਅੱਛਾ ਲੱਗਦਾ ਇਕੱਠੇ ਹੋ ਕੇ ਤਿਉਹਾਰ ਮਨਾਂਦੇ ਨੇ ਅੱਛਾ ਲੱਗਦਾ ਐ।
ਹਾਂਜੀ ਹਾਂਜੀ, ਜਿਵੇਂ ਹੁਣ ਗੁਰਪੁਰਬ ਹੋ ਗਿਆ ਗੁਰਦੁਆਰਿਆਂ ਦੇ ਵਿੱਚ ਗੁਰੁਪੂਰਬ ਦੇ ਟਾਈਮ ਗੁਰਦੁਆਰਿਆਂ ਦੇ ਵਿੱਚ ਕੀਰਤਨ ਹੁੰਦਾ। ਲੰਗਰ ਲੰਗਰ ਤੇ ਸੇਵਾ ਚਲੋ ਪੰਜਾਬ ਦੇ ਵਿੱਚ ਤਾਂ ਮੇਨ ਇਹ ਹਮੇਸ਼ਾ ਹੀ ਹੁੰਦਾ। ਲੇਕਿਨ ਬਾਕੀ ਸਾਰਿਆਂ ਗੁਰਦੁਆਰਿਆਂ ਜਿਵੇਂ ਹੁਣ ਆਪਣੇ ਹੋਸ ਸੇਟ ਹੋ ਗਈਆਂ, ਉਹਨਾਂ ਵਿੱਚ ਵੀ ਫਿਰ ਉਹ ਗੁਰਪੁਰਬ ਵਾਲੇ ਦਿਨ ਵੀ ਕੀਰਤਨ ਤੇ ਲੰਗਰ ਤੇ ਸੇਵਾ ਹੁੰਦੀ ਆ, ਪੰਜਾਬ ਵਿੱਚ ਤਾਂ ਆਲਮੋਸਟ ਚੌਵੀ ਘੰਟੇ ਚੱਲਦਾ ਹੀ ਰਹਿੰਦਾ ਗੁਰਦੁਆਰਿਆਂ ਦੇ ਵਿੱਚ। ਹਨਾ, ਜਿਵੇਂ ਹੁਣ ਆਪਣੇ ਰੋਜ਼ਾਨਾ ਦੇ ਰੀਤੀ ਰਿਵਾਜ ਹੋ ਗਏ ਆਪਾਂ ਮੇਨ ਕੀ ਕਰਦਾ ਆਪਾਂ ਵੱਡਿਆਂ ਨੂੰ ਸਸ ਸੀ ਕਾਲ ਜਾਂ ਉਹ ਨੂੰ ਪੈਰੀ ਪੈਂਦੇ ਆ ਇਹ ਵੀ ਇੱਕ ਰੀਤੀ ਰਿਵਾਜ ਹੀ ਆ, ਹੈ ਕਿ ਨਹੀਂ ਵੀ ਵੱਡਿਆਂ ਦਾ ਸਤਿਕਾਰ ਕਰਨਾ ਉਹਨਾਂ ਨੂੰ ਮੱਥਾ ਟੇਕਣਾ ਆਪਾਂ ਨੇ। ਕਿ ਨਹੀਂ।
ਉਹ ਲੋਕ ਮੱਥਾ ਟੇਕਦੇ ਆ, ਉਹ ਲੋਕ ਵੀ ਸਾਨੂੰ ਅਸੀਸਾਂ ਹੀ ਦਿੰਦੇ ਨੇ। ਉਹ ਕਿਹੜਾ ਸਾਨੂੰ ਕੁਛ ਹੋਰ ਕਹਿਣਗੇ, ਅਸੀਸਾਂ ਹੀ ਦੇਣਗੇ ਖੁਸ਼ ਹੈ ਆਸ਼ੀਰਵਾਦ ਦਿੰਦੇ ਨੇ, ਵਧੀਆ ਜੋ ਵੀ ਐ ਜਿਹਨੂੰ ਜਿਸ ਹਿਸਾਬ ਨਾਲ ਦੇਣਾ ਚਾਹੀਦਾ। ਉਸ ਹਿਸਾਬ ਨਾਲ ਦਿੰਦੇ ਨੇ ਅਸ਼ ਹੂੰ। ਇਹ ਵੀ ਵੱਡਿਆਂ ਦੀਆਂ ਅਸੀਸਾਂ ਹੀ ਹੈਗੀਆਂ ਨੇ ਇਹ ਵਿੱਚ ਅੱਜ ਦੇਖੋ ਅਸੀਂ ਮੈ ਥੋਨੂੰ ਸਹੀ ਦੱਸਾਂ ਜੋ ਵੱਡਿਆਂ ਦੀਆਂ ਅਸੀਸਾਂ ਨਾ ਇੱਕ ਟਾਈਮ ਤੋਂ ਬਹੁਤ ਕੰਮ ਆਦੀ ਏ ਨਾ ਸਾਡੇ ਹੁਣ ਹੈਗਾ ਹੁਣ ਜਿਨਾ ਘਰ ਦੱਸੋ ਹੁਣ ਜਿਹਨਾਂ ਦੀ ਹੁਣ ਤੇ ਅਸੀ ਵੱਡੇ ਹੈਗੇ ਨੇ, ਡੈਥ ਹੋ ਗਈ ਜੋ ਵੀ, ਹੁਣ ਓ ਲੋਕ ਬਾਅਦ ਚ ਸੋਚਦੇ ਸਾਡੇ ਵੱਡੇ ਸੀ, ਸਾਨੂੰ ਪਿਆਰ ਕਰਦੇ ਸੀ, ਸਾਨੂੰ ਚੀਜ਼ਾਂ ਦੱਸਦੇ ਸੀ, ਹੁਣ ਨਹੀਂ ਜਦੋਂ ਹੁੰਦੇ ਤਾਂ ਅਸੀਂ ਸੋਚਦੇ ਆ, ਯਾਰ ਹੁਣ ਤੂੰ ਸਾਨੂੰ ਦੱਸਣ ਵਾਲਾ ਹੀ ਨਹੀਂ ਕੁਛ।
ਬਿਲਕੁਲ ਬਿਲਕੁਲ ਸਹੀ ਗੱਲ ਆ, ਆਪਾਂ ਨੂੰ ਉਹਨਾਂ ਤੋਂ ਹੀ ਪਤਾ ਲੱਗਣਾ ਵੀ ਹਾਂ ਕੀ ਆ ਕੀ ਨਹੀਂ ਹੈਗਾ, ਹੈ ਕਿ ਨਹੀਂ। ਹੁਣ ਆਪਾਂ ਆਪਣੇ ਬੱਚੇ ਨੂੰ ਨਹੀਂ ਦੱਸੂਗੇ ਵੀ ਹਾਂ ਕੋਈ ਮਹਿਮਾਨ ਆਇਆ ਏ, ਉਹ ਆਪਣਾ ਰੱਬ ਦਾ ਰੂਪ - ਆਪਾਂ ਉਹਨਾਂ ਨੂੰ ਚਾਹ ਪਾਣੀ, ਪਾ ਖਾਣਾ ਵਗੈਰਾ ਉਹਨਾਂ ਨੂੰ ਪੁੱਛਣਾ ਹੈਗਾ ਐ ਆਪਣਾ ਫਰਜ਼ ਆ। ਇਹ ਆਪਣੇ ਬੱਚਿਆਂ ਨੂੰ ਥੋੜ੍ਹੀ ਨਾ ਪਤਾ ਲੱਗੂਗਾ।
ਨਹੀਂ ਪਤਾ ਲੱਗੂ ਜਦੋਂ ਸਾਨੂੰ ਸਿਖਾਣਾ ਪਏਗਾ ਸਮਝੋ।
ਸਾਨੂੰ ਹਾਂ ਬਿਲਕੁਲ ਬਿਲਕੁਲ ਆਪਾਂ ਨੂੰ ਹੀ ਦੱਸਣਾ ਪੈਣਾ ਏ ਵੀ ਆਪਣੇ ਰੀਤੀ ਰਿਵਾਜ਼ ਨੇ। ਇੱਕ ਨਹੀਂ ਹੁਣ ਇਕੱਠੇ ਬੈਠ ਕੇ ਹਾਂਜੀ ਹਾਂਜੀ ਇਕੱਠੇ ਬੈਠ ਕੇ ਖਾਣਾ ਖਾਣਾ। ਤੇ, ਇਹਦੇ ਨਾਲ।
ਹਾਂ ਪੀੜ ਕਿ ਵਜੇ ਮਰੇ ਦਸ ਨਾ ਕਿੱਦੇ, ਨਾਲ ਕਿੱਦਾਂ ਮਿਲ ਕੇ ਰਹੀਦਾ ਏ। ਕਿੱਥੇ ਇਕੱਠੇ ਹੋ ਕੇ ਬਹਿਣਾ ਚਾਹੀਦਾ। ਹੈ ਉਹਨਾਂ ਨਾਲ ਕਿੱਦਾਂ ਗੱਲ ਕਰਨੀ ਏ। ਅਸੀਂ ਸਿਖਾਣਾ ਹੁਣ। ਇਹ ਤਾਂ ਹੈ, ਨੀ ਉਹ ਵਿਚਾਰੇ ਆਪਣੇ ਆਪ ਸਿੱਖ ਜਾਣਗੇ, ਸਭ ਚੀਜ਼ਾਂ ਸਾਨੂੰ ਹੀ ਸਿਖਉਣੀਆਂ ਪੈਣਗੀਆਂ। ਬੱਚਿਆਂ ਨੂੰ, ਬੱਚੇ ਆਪਣੇ ਆਪ ਥੋੜ੍ਹਾ ਸਿੱਖ ਜਾਂਦੇ ਨੇ।
ਹਾਂਜੀ, ਹਾਂਜੀ
ਜਦੋਂ ਅਸੀਂ ਸਿਖਾਵਾਂਗੇ ਨਹੀਂ, ਹੁਣ ਸਿਖਾਵਾਂਗੇ ਨਹੀਂ, ਤਾਂ ਬੱਚੇ ਏਦਾਂ ਹੀ। ਅਨਡਿਸੀਪੇਲੇਨ ਕਲਾਨਗੇ, ਕਹਿਣ ਗੇ ਕਿੰਨਾ ਬਦਤਮੀ ਹੈਗਾ। ਘਮੰਡੀ ਗਏ ਦੇਖੋ, ਅਸੀਂ ਉਹਦੇ ਘਰ ਗਏ ਸੀ ਬੱਚਾ ਬੋਲਿਆ ਨੀ। ਸਾਨੂੰ ਸਿੱਖ
ਕੱਲ ਵੀ ਨਹੀ ਬੁਲਾਉਂਦੇ ਹੈਗੇ।
ਉਹੀ ਮੈਂ ਦੱਸ ਸਾਨੂੰ- ਉਹਨੂੰ ਵੀ ਅਸੀਂ ਵੀ ਸਿਖਾਣਾ ਹੈਗਾ। ਦੇਖੋ ਸਾਡੇ ਵਿੱਚ ਅੰਦਰ। ਕੁੜੀਆਂ, ਕੁੜੀਆਂ ਸ਼ਸ਼ੀ ਅਕਾਲ ਬੁਲਾਦਿਆਂ, ਮੁੰਡੇ ਪੈਰ ਛੂਹਦੇ। ਹੁਣ ਅਸੀਂ ਨਹੀਂ ਮੁੰਡਿਆਂ ਨੂੰ ਸਿਖਾਵਾਂਗੇ, ਕਿ ਵੱਡਿਆਂ ਦੇ ਪੈਰ ਛੂਹਣੇ ਨੇ, ਕਿੱਦਾਂ ਬੋਲਣਾ। ਨਹੀਂ ਸਿਖਾਵਾਂਗੇ ਮੁੰਡੇ ਕਿੱਥੇ ਸੁਣਦੇ ਨੇ ਅੱਜ ਕੱਲ ਜਲਦੀ, ਅੱਜ ਕੱਲ ਤੁਸੀਂ ਦੇਖਿਆ। ਅੱਜ ਕੱਲ੍ਹ ਤੁਸੀਂ ਦੇਖਦੇ ਹੋਗੇ, ਮੁੰਡੇ ਅੱਜ ਕੱਲ ਕੀ ਕਰਦੇ ਨੇ ਗੋਡਿਆਂ ਤੇ ਹੱਥ ਲਾ ਦਿੰਦੇ ਨੇ। ਨਹੀਂ, ਪ੍ਰੋਪਰ ਪੈਰਾਂ ਨੂੰ। ਪ੍ਰੋਪਰ ਪੈਰਾਂ ਨੂੰ ਛੂਹ ਕੇ, ਆਸ਼ੀਰਵਾਦ ਲੈਣਾ ਚਾਹੀਦਾ ਹੈ।
ਹਾਂਜੀ, ਹਾਂਜੀ
ਅੱਧਾ, ਪਰ ਉਯੋ ਕਹਿੰਨੇ, ਕਿ ਹੁਣ ਅਸੀਂ ਸਿਖਾਉਣਾ, ਉਹ ਸ ਚੀਜ਼ਾਂ ਨੂੰ, ਬੱਚਿਆਂ ਨੂੰ ਕਿੱਦਾਂ, ਕਿੱਦਾਂ ਕੀ ਕਰੀਦਾ ਹੈ, ਵਿਆਹ ਸ਼ਾਦੀਆਂ ਹੈਗੀਆਂ ਨੇ, ਕਿੱਦਾਂ ਆਪਣਾ ਪੰਜਾ ਪੰਜਾਬੀ ਵਿਆਹ ਹੈਗੇ ਹੁੰਦੇ ਨੇ, ਉਹ ਸਭ ਚੀਜ਼ਾਂ ਅਸੀਂ ਸਿੱਖ ਖਾਣੀਆਂ ਨੇ, ਉਹ ਜਦੋਂ ਸਿਖਾਵਾਂਗੇ, ਤਾਂ ਹੀ ਉਹ ਸਿੱਖਣਗੇ। ਕਿ ਸਾਡੇ ਪੰਜਾਬੀਆਂ ਦੇ, ਵਿਆਹ ਕਿੱਦਾਂ ਹੁੰਦੇ ਨੇ।
ਬਿਲਕੁਲ ਬਿ-
ਨਹੀਂ ਤੇ ਅੱਜ, ਨਹੀਂ ਤੇ ਅੱਜ ਕੱਲ੍ਹ ਨਹੀਂ ਤੇ ਅੱਜ ਕੱਲ੍ਹ, ਜਿੱਦਾਂ ਵਿਆਹ ਹੁੰਦੇ ਨੇ, ਇਹ ਪਾਰਟੀ, ਉਹ ਪਾਰਟੀ, ਇਹ ਕਰ ਲਓ ਬੱਸ ਬੱਚੇ ਓਦਾਂ ਹੀ ਕਰਨਗੇ, ਜਿੱਦਾਂ ਅੱਜ ਕੱਲ੍ਹ ਦਿਖਾਂਦੇ ਨੇ, ਫ਼ਿਲਮਾਂ ਵਿੱਚ, ਟੀਵੀ ਵਿੱਚ, ਉਦਾਂ ਫੇਰ ਬੱਚੇ ਕਰਨ ਲੱਗ ਜਾਂਦੇ ਨੇ।
ਹਾਂਜੀ, ਹਾਂਜੀ, ਹਾਂਜੀ, ਹਾਂਜੀ ਬਿਲਕੁਲ, ਬਿਲਕੁਲ ਹੁਣ ਖੇਤੀ ਖੇਤੀ ਨਾਲ ਜੁੜੇ, ਰਿਵਾਜ਼ ਵੀ ਦੇਖਲੋ। ਹੁਣ ਬੀਜ ਬੀਜਣ ਸਮੇਂ ਵੀ ਕਿਸਾਨ, ਅਤੇ ਫਸਲ ਕੱਟਣ ਸਮੇਂ ਵੀ ਕਿਸਾਨ ਕੀ ਕਰਦਾ, ਤੇ ਅਰਦਾਸ ਕਰਦਾ, ਪਹਿਲੀ ਫਸਲ ਦਾ ਵਾਹਿਗੁਰੂ ਅੱਗੇ ਨਾ ਧੰਨਵਾਦ ਕਰਦਾ, ਅਰਦਾਸ ਕਰਕੇ।
ਐਦਾਂ ਕੁਛ ਵੀ ਛੋਟਾ ਜਿਹਾ ਵੀ ਕੋਈ ਕੰਮ ਕਰਦੇ ਹਾ, ਪਹਿਲੇ ਗੁਰਦੁਆਰੇ ਜਾ ਕੇ ਅਰਦਾਸ ਕਰਾਉਂਦਾ ਹੈ। ਯਾ ਬਾਬਾ ਜੀ ਨੂੰ ਬੁਲਾ ਕੇ ਉਸ ਜਗ੍ਹਾ ਤੇ ਕੋਈ ਨਾ ਕੋਈ ਘਰੇ ਲੈਂਟਰ ਪਾਉਂਦਾ, ਤੁਸੀਂ ਦੇਖਿਆ ਹੋ ਘਰੇ ਕੋਈ, ਛੋਟਾ ਜਹਾ ਵੀ ਕੁਛ ਕੰਮ ਕਰ ਕੰਮ ਕਰਾਉਣਾ ਹੁੰਦਾ, ਤੇ ਲੋਕੀ ਬੁਲਵਾਉਂਦੇ ਨੇ ਬਾਬਾ ਜੀ ਨੂੰ। ਅਰਦਾਸ ਕਰਵਾਉਣਗੇ। ਉਹਨਾਂ ਤੋਂ ਜੋ ਵੀ ਆਪਣੇ ਹਿਸਾਬ ਜਿਹਦਾ, ਜਿ ਜਿਹਦਾ ਜੋ ਜਿਦਾ ਬਜ਼ਟ ਹੁੰਦਾ, ਲੱਡੂ ਕੋਈ ਵੰਡਦਾ। ਕੋਈ ਕੜਾ ਪ੍ਰਸ਼ਾਦ ਬਣਦਾ। ਕੋਈ ਪੁੱਛੇ ਤਾਂ, ਕਿ ਅਰਦਾਸ ਕਰ ਕਰਾ ਕੇ, ਬਹੁਤਾਂ ਇਹੀ ਹੋਗਾ ਨਾ। ਕਿ ਅਸੀਂ ਹੁਣ ਨੀ ਕਰਾਂਗੇ, ਤਾਂ ਕੌਣ ਕਰੇਗਾ ਇਹ ਸਭ ਚੀਜ਼ਾਂ।
ਬਿਲਕੁਲ-ਬਿਲਕੁਲ।